ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਵਧੀਆ ਵਧੀਆ ਤੁਸੀਂ ਸੁਣਾ ਠੀਕ ਹੋ
ਅੱਛਾ
ਹੋਰ ਕੀ ਕਰਦੇ ਸੀ
ਬਸ ਫਰੀ ਬੈਠੇ ਸੀ ਬੇਟੀ ਨੂੰ ਬਸ ਕਰਨ ਲੱਗੇ ਰ
ਅੱਛਾ ਉਹ ਅੱਛਾ ਅੱਛਾ
ਹਾਂਜੀ ਹੋਰ ਤੁਸੀਂ ਸੁਣਾ ਨਹੀਂ ਨਹੀਂ ਬਸ ਨਵਾਉਣ ਲੱਗੇ ਸੀ ਮਤਲਬ
ਅੱਛਾ ਅੱਛਾ ਅੱਛਾ ਅੱਛਾ ਠੀਕ ਹੈ ਹੋਰ
ਹਾਂ ਬਸ ਹਾਂਜੀ-ਹਾਂਜੀ ਉਹੀ ਆ ਸਮਝੋ,
ਅੱਛਾ ਫੇਰ ਕੀ ਬਣਾਇਆ ਲੰਚ
ਹਾਂਜੀ ਅੱਜ ਹਾਲੇ ਦੇਖੋ ਡਿਸਾਈਡਡ ਨਹੀਂ ਹੈ ਅਸੀ ਹਾਲੇ ਬੱਚਿਆਂ ਨੇ ਮੂਲੀ ਵਾਲੀ ਪਰੌਂਠੀ ਹੀ ਖਾਈ ਹੈ ਤੇ ਹਾਲੇ ਉਹ ਫੇਿਰ ਸਾਡਾ ਬਰੰਚ ਹੀ ਹੁੰਦਾ ਨਾ ਛੁੱਟੀਆਂ ਕਰਕੇ
ਅੱਛਾ ਅੱਛਾ ਵੈਸੇ ਮੂਲੀਅਲ ਪਰੌਠੀਆਂ ਹੈਵੀ ਹੋ ਜਾਂਦੀ
ਹਾਂਜੀ ਹਾਂਜੀ ਉਥੇ ਬੱਚਿਆਂ ਨੇ ਖਾਈਏ ਤੇ ਹੁਣ ਤੇ ਸਾਡੀ ਦੁਪਹਿਰ ਦੇ ਤੇ ਹਜੇ ਕੁਛ ਨਹੀਂ
ਅੱਛਾ ਬਸ ਵਧੀਆ ਵਧੀਆ
ਬ੍ਰੇਕਫਾਸਟ ਲੰਚ
ਬ੍ਰੇਕਫਾਸਟ ਆਲੂ ਵਾਲੀ ਰੋਟੀਆਂ ਖਾਧੀਆਂ ਸੀ
ਅੱਛਾ
ਕੜੀ ਚੌਲ ਬਣਾਏ ਨੇ
ਅੱਛਾ ਅੱਛਾ ਵੀ ਅੱਛੇ ਟਸ ਲਦੇ ਸਾਡੇ ਘਰ ਵੀ ਅਸੀਂ ਖਾਂਦੇ ਹਾਂ
ਹਾਂ ਥੋੜਾ ਹੁੰਦਾ ਈ ਮੰਡੇ ਨੂੰ ਹੁੰਦਾ ਸਾਡਾ ਤੁਹਾਡਾ ਸੰਡੇ ਨੂੰ ਹਉਂਦਾ ਸਾਡਾ ਮੰਡੇ ਨੂੰ ਆੁੰਦਾ ਹੈ ਕਿਉਂਕਿ ਸਾਡੇ ਇੱਥੇ ਜਗਾਦਰੀ ਯਮੁਨਾ ਨਗਰ ਮੰਡੇ ਨੂੰ ਬੰਦ ਹੁੰਦਾ ਯਮੁ ਨਗਰ ਦਾ
ਅੱਛਾ ਅੱਛਾ
ਮੰਡੇ ਫ ਹਾਂਜੀ ਸਾਡਾ ਮੰਡੇ ਔਫ ਹੁੰਦਾ ਫ ਹੁੰਦਾ ਐਸ ਕਰਕੇ ਫੇਰ ਅਸੀਂ ਜੋ ਹੁੰਦਾ ਤੇ ਅਸੀਂ ਮੰਡੇ ਨੂੰ ਜਿਆਦਾ ਕਰਨੇ ਹਾਂ ਕਿ ਸਾਰੇ ਘ ਹੁੰਦੇ ਨੇ ਨਾ ਇਸ ਲਈ ਹਾਂਜੀ ਹਾਂਜੀ
ਹੋਰ ਸੁਣਾ ਕੁ ਸਾਡੇ ਸਕੂਲ ਜਾਂ ਕੋਾਲਜ ਦੀ ਕੋਈ ਯਾਦਾਂ
ਬਸ ਸਕੂਲ ਟਾਈਮ ਤੇ ਫੇਿਰ ਉਹ ਤੇ ਵਧੀਆ ਹੀ ਹੁੰਦਾ ਸਾਰਿਆਂ ਦਾ ਹੀ ਸਕੂਲ ਟਾਈਮ ਤੇ ਵੈਸੇ ਵਧੀਆ ਹੈ ਉਹ ਟਾਈਮ ਤੇ ਦੁਬਾਰਾ ਲੱਭਣਾ ਹੀ ਕੋਈ ਨੀ
ਬਿਲਕੁਲ ਬਿਲਕੁਲ ਕੋਾਲਜ ਦੀ ਵੀ ਆਪਣੀ ਯਾਦਾਂ ਹੁੰਦੀ ਹੈ ਬਟ ਸਕੂਲ ਦੀ ਜਿਆਦਾ
ਸਕੂਲ ਵੀ ਜ਼ਿਆਦਾ ਕਿਉਂਕਿ ਅਸੀਂ ਅਸੀਂ ਛੋਟੇ ਛੋਟੇ ਹੁੰਦੇ ਹਾਂ ਰਾਰਤਾਂ ਵੀ ਹੁੰਦੀਆਂ ਨੇ ਖੇਲ ਵੀ ਹੁੰਦੇ ਕੋਲੇਜ ਟਮ ਚ ਕੁਛ ਨੀ ਹੁੰਦਾ ਨੋਰਮਲੀ ਗਏ ਆਪਣਾ ਲੈਕਚਰ ਅਡ ਕੀਤਾ ਆਪਣਾ ਘਰ ਆ ਗ ਥੋੜਾ ਬਹੁਤਾ ਘੁੰਮ ਫਿਰ ਲਿਆ ਪਰ ਬਚ ਪਨ ਦੀਆਂ ਯਾਦਾਂ ਬਹੁਤ ਅੱਛੀਆਂ ਹੁੰਦੀਆਂ ਨੇ।
ਹਾਂਜੀ ਬਿਲਕੁਲ, ਦੁਬਾਰਾ ਕਈ ਵਾਰੀ ਬੜਾ ਮਨ ਕਰਦਾ ਕਿ ਦੁਬਾਰਾ ਕੋ ਸਕੂਲ ਛੋਟੇ ਹੋ ਜਾਈਏ, ਸਕੂਲ ਲਾਈਫ ਚਲੇ ਜਾਈਏ। ਜਦੋਂ ਦੇਖਦੇ ਆ ਨਾ
ਬੱਚਿਆਂ ਨੂੰ ਟੀਫਨ ਪੈਕ ਕਰਕੇ ਦੇਣੇ ਹਾਂ। ਤੇ ਏਹ ਸਾਨੂੰ ਲੱਗਦਾ ਏ ਕਿ ਅਹੀਂ ਵੀ ਐਵੇਂ ਜਾਂਦੇ ਹੁੰਦੇ ਸੀ। ਉਹ ਪਰੋਂਂਠੀਆਂ-ਪਰੋਂਠੀਆਂ ਨਾਲ ਕਧੀ ਅਚਾਰ ਲੇ ਦਆ ਯਾ ਮੈਗੀ ਬਣਾ ਲਈ, ਆਹ ਚੀਜ਼ਾਂ ਫੇਰ ਮਿਸ ਕਰੀ ਦੀਆਂ ਹੁੰਦੀਆਂ ਨੇ।
ਹਾਂਜੀ ਕਈ ਵਾਰ ਵੀ ਕਲੋਜ਼ ਦੇਖੋ ਔਨਲਾਇਨ, ਉਹ ਵੀ ਬੜਾ ਯਾਦ ਆਂਦਾ ਏ ਕਿ ਸੱਚੀ ਸਕੂਲ ਟਾਈਮ ਬਹੁਤ ਅੱਛਾ ਟਾਈਮ ਸੀ।
ਬਹੁਤ ਉਹ ਟਾਈਮ ਤੇ ਯਾਦ ਹੈ ਬਚਪਨ ਤੇ ਯਾਦ ਬੜਾ ਹੈਗਾ ਏ ਹਿਸਾਬ ਕਿਤਾਬ, ਤੇ ਹੈ ਹੀ ਏ ਦੇ
ਤੇ ਅੱਜ ਕੱਲ੍ਹ ਇੰਸਟਾਗ੍ਰਾਮ ਦੇ ਰੀਲਸ ਦੇਖੋ, ਉਹ ਬੜਾ ਯਾਦ ਕਰਾ ਦਿੰਦੇ
ਹਾਂਜੀ-ਹਾਂਜੀ, ਆਹ ਤੇ ਹੈ ਹੀ ਏ, ਹੁਣ ਬੱਚਿਆਂ ਦਾ ਵੇਖ ਕੇ ਜਿਆਦਾ ਯਾਦ ਆਉਂਦੀਆਂ ਨੇ। ਪਰ ਇਹ ਸਾਡੇ ਟਾਈਮ ਚ ਇਹ ਜ਼ਿਆਦਾ ਨਹੀਂ ਸੀ। ਇੰਸਟਾ ਨਹੀਂ ਸੀ, ਵਟਸਪ ਨਹੀਂ ਅਸੀਂ ਸਾਡੇ ਟਾਈਮ
ਹਾਂਜੀ।
ਅੱਜ ਕੱਲ ਇਹ ਸਭ ਕੁਛ ਹੈਗਾ ਏ, ਏਸ ਕਰਕੇ ਅੱਜ ਕੱਲ ਜੋ ਸਕੂਲ ਫਰੈਂਡ ਨੇ, ਉਹ ਔਨਲਾਈਨ ਵੀ ਆਂ ਆਦੇ ਨੇ ਆਪਣਾ ਗੱਲਬਾਤ ਵੀ ਕਰ ਲਈਦੀਏ
ਜੀ-ਜੀ, ਬਿਲਕੁਲ-ਬਿਲਕੁਲ, ਉਹ ਜ਼ਿਆਦਾ ਅੱਛਾ ਹੋ ਗਿਆ, ਇਨਟੱਚ ਸੋਸ਼ਲ ਮੀਡੀਆ ਫਾਇਦਾ ਹੋ ਗਿਆ ਕਿ ਇਨਟੱਚ ਹੋ ਗਿਆ ਵਾਪਿਸ ਆਪਣੇ ਫਰੈਂਡਸ ਨਾਲ।
ਉਹ ਤੇ ਹੈ ਹੀ ਏ, ਸੋਸ਼ਲ ਮੀਡੀਆ ਦਾ ਫਾਇਦਾ ਵੀ ਏ, ਨੁਕਸਾਨ ਵੀ ਹੈਗਾ ਏ। ਫਾਇਦਾ ਅਗਰ ਅਸੀਂ ਅੱਛੇ ਕੰਮ ਕਰ ਰਹੇ ਆ ਤੇ ਉਹਦਾ ਫਾਇਦਾ ਏ, ਅਸੀ ਅਗਰ ਉਹਨੂੰ ਨੁਕਸ ਅਗਰ ਗਲਤ ਕਰ ਰਹੇ ਆ ਤੇ ਉਹਦਾ ਨੁਕਸਾਨ ਹੈਗਾ ਏ। ਪਰ ਅੱਜ ਕੱਲ੍ਹ ਜੋ, ਨਵੀਂ ਜਿਹੜੀ ਪੀੜ੍ਹੀ ਹੈਗੀ ਏ ਯੁਵਾ ਉਹ ਥੋੜ੍ਹਾ ਇਹਨੂੰ ਜ਼ਿਆਦਾ ਗਲਤ ਚ ਯੂਜ ਜ਼ਿਆਦਾ ਕਰਦੇ ਨੇ।
ਅਛੇ ਵਿੱਚ ਯੂਜ ਕਰਦੇ ਆ, ਪਰ ਬੱਚੇ ਨਾ ਗ਼ਲਤ ਵਿੱਚ ਯੂਜ ਕਰਦੇ ਨੇ।
ਗਲਤ ਚੂਜ ਕਰਦੇ, ਹੁਣ ਔਨਲਾਈਨ ਵਰਕ ਆਉਂਦਾ ਹੈ, ਉਹਦੇ ਚ ਹੁਣ ਹਾਨੂੰ ਪਤਾ ਕਿ ਸਾਡੇ ਬੱਚੇ ਔਨਲਾਈਨ ਕੰਮ ਕਰ ਰਹੇ ਨੇ, ਹੁਣ ਅਸੀਂ ਕੋਲ ਬਹਿੰਦੇ, ਬੈਠੀਏ ਤੇ ਠੀਕ ਹੈ, ਨਹੀਂ ਤੇ ਬੰਦਾ ਕਹਿੰਦਾ ਏ ਕੰਮ ਕਰ ਰਹੇ ਹਾਂ, ਹੁਣ ਸਾਨੂੰ ਕੀ ਪਤਾ ਉਹ ਕੀ ਕਰਦੇ ਪਏ ਨੇ ਵਿੱਚ?
ਜੀ-ਜੀ।
ਫੋਨਾਂ ਚ ਕੀ, ਉਹ ਲੱਗੇ ਉਹ ਕੰਮ ਕਰਨ ਨੇ, ਲੱਗੇ ਮੈਸੇਜਾਂ ਕਰਨ ਨੇ ਇੱਕ ਦੂ ਜੇ ਨੂ, ਬਸ ਆਹੀ ਹੁੰਦਾ ਏ, ਹੋਰ? ਕੀ ਬੰਦਾ ਕਰੇ ਹੁਣ? ਸਾਰਾ ਦੇਖੋ ਚੌਵੀ ਘੰਟੇ ਬੱਚਿਆਂ ਨਾਲ ਰਿਹਾ ਵੀ ਨਾ
ਹਾਂਜੀ। ਘਰ ਚ ਬੀਂਗ ਅ ਹਾਉਸਵਾਈਫ, ਬੀਂਗ ਅ ਹਾਊਸਵਾਈਫ ਘਰ ਦੇ ਕੰਮ ਵੀ ਕਰਨੇ।
ਘਰ ਦੇ ਕੰਮ ਵੀ ਕਰਨੇ, ਹੁਣ ਰੋਟੀ ਸਬਜ਼ੀ ਬਣਾਉਣੀ, ਰਸੋਈ ਚ ਖਲੋਤਾ ਬੱਚਾ ਬੈਡ ਤੇ ਬੈਠਾ ਕੰਮ ਕਰ ਰਿਹਾ, ਹੁਣ ਹਾਨੂੰ ਕੀ ਪਤਾ ਉਹ ਕੀ ਕਰਦਾ ਪਿਆ ਵੇ? ਸਾਨੂੰ ਤੇ ਏਹ ਵੇ, ਸਾਡਾ ਬੱਚਾ ਪੜ੍ਹ ਰਿਹਾ ਏ।
ਹਾਂਜੀ।
ਹੁਣ ਕਈ ਹੁੰਦੇ ਨੇ, ਪਰ ਕਈ ਹੁੰਦੇ ਨੇ ਨਹੀਂ ਪਤਾ ਲੱਗਦਾ।
ਬ ਵੱਡੇ ਬੱਚਿਆਂ ਲਈ ਤਾਂ ਫਾਇਦੇਮੰਦ ਏ ਔਨਲਾਈਨ ਕਲਾਸਿਸ, ਛੋਟੇ ਬੱਚੇ ਲਈ ਥੋੜਾ ਡਰੋਬੈਕ ਹੋ ਜਾਂਦਾ ਇਹਦਾ। ਇੱਕ ਤੇ ਬੱਚੇ ਨੂੰ ਆਹ ਏਹ ਫੋਨ ਦੀ ਆਦਤ ਪੈ ਜਾਂਦੀ ਹੈ।
ਆਦਤ।
ਹਾਂਜੀ।
ਹੁਣ ਸਾਡਾ ਛੋਟੇ, ਮੇਰਾ ਛੋਟਾ ਮੇਰਾ ਹਾਂ ਮੇਰਾ ਛੋਟਾ ਮੁੰਡਾ ਹੈਗਾ, ਉਹ ਸਿਕਸਥ ਕਲਾਸ ਚ ਹੈਗਾ ਏ। ਉਹਨੂੰ ਹੁਣ ਜਿਵੇਂ ਔਨਲਾਈਨ ਵਰਕ ਆਉਂਦਾ ਏ, ਉਹ ਔਨਲਾਈਨ ਵਰਕ ਤੇ ਕਰੇਗਾ, ਨਾਲ ਯੂ ਟਿਊਬ ਚਲਾਕੇ ਬੈ ਜੇ ਗਾ, ਉਹਦੇ ਚ ਗ ਉਹ ਦੇਖ ਰੀਲਾਂ ਵੇਖਣ ਲੱਗ ਜੇਗਾ, ਸਗੋਂ ਮੈਂ ਕਹਿੰ ਮੈਂ ਕਰਦਾ ਕੀ ਪਿਆ ਏ ਤੂੰ? ਮੰਮਾ ਕਾਮ ਹੀ ਤੋ ਕਰ ਰਹਾ ਹੂੰ, ਮੈਂ ਕਿਹਾ ਨਹੀਂ ਏਹ ਕੰਮ ਨੀ ਹੋ ਰਿਹਾ ਤੇਰਾ।
ਹੂੰ ਨਾ ਬੱਚੇ ਨਾ ਮਿਸਯੂਜ ਕਰਦੇ ਨੇ
ਮਿਸਯੂਜ ਕਰਦੇ ਨੇ ਸੋਹੀ ਨਾ ਕੱਦ ਤੱਕ ਮਾਂ ਪਿਓ ਵੀ ਬੱਚਿਆਂ ਨਾਲ ਰਹਿ ਪਾਉਣਗੇ।
ਬਿਲਕੁਲ-ਬਿਲਕੁਲ,
ਤੇੇਰੇ ਨੇ ਕੀ ਕਰੇ ਬੰਦਾ,
ਹਾਂਜੀ,
ਕਿੱਥੇ ਜਾਣਾ ਪਸੰਦ ਕਰਦੇ ਹੋ?
ਮੈਨੂੰ ਹਿਲ ਸਟੇਸ਼ਨ ਤੇ ਬਿਲਕੁਲ ਪਸੰਦ ਨਹੀਂ ਹੈ। ਉਦਾਂ ਮੈਨੂੰ ਮਤਲਬ ਕੋਈ ਨਵੀਂ ਨਵੀਂ ਜਗ੍ਹਾ ਦੇਖਣਾ ਨਹੀਂ ਹਿਲ ਸਟੇਸ਼ਨ ਮੈਨੂੰ ਨਹੀਂ ਪਸੰਦ, ਹਿਲੀ ੲਰੀਆਸ ਵਿੱਚ ਪਹਾੜ ਕਿਉਂਕਿ ਪਹਾੜ ਸਾਰੇ ਸੇ ਮਤਲਬ ਸ਼ੌਕ ਨੀ ਹੈ ਪਹਾੜਾਂ ਦਾ ਇੱਕ ਤੇ ਸਫੋਕੇਸ਼ਨ, ਉਹ ਜਗ੍ਹਾ ਤੇ ਜਾ ਕੇ ਨਾ ਘਬਰਾਹਟ ਜੀ ਹੁੰਦੀ ਹੈ ਪਹਾੜ ਦੇਖ ਕੇ ੳੱਤੋਂ ਮੈਨੂੰ ਹਾਈਟ ਦਾ ਵੀ ਫੋ ਫੋਬੀਆ ਹਾਈਟ ਨੀ ਮ ਕੋਈ ਚੀਜ਼ ਦੇਖ ਸਕਦੀ ਮਤਲਬ ਨੀਚੇ ਵੇਖੋ ਤਾਂ ਕੁੱਛ ਹੋਏਗਾ ਮੈਨੂੰ ਹਾਈਟ, ਹੋਬੀਆ ਮੈਨੂੰ ਨਾ ਤੇ ਹਾਂਜੀ, ਕਰਕੇ ਮੈਂ ਨਹੀਂ ਜਾ ਸਕਦੀ ਪਹਾੜੀ ਇਲਾਕੇ ਉਦਾਂ ਮੈਨੂੰ ਕੋਈ ਹੋਰ, ਕੰਟਰੀ ਨੂੰ ਹੋਰ ਚ ਦੂਸਰੇ ਸ਼ਹਿਰ ਚੱਲ ਜਾਓ ਦੂਸਰੇ ਕੰਟਰੀ, ਉਹ ਮੰਨਦਾ ਕਿ ਘੁੰਮਾ ਵੀ ਪਹਾੜਾਂ ਚ ਨਹੀਂ ਮਨ
ਜੇਸੇ ਮਤਲਬ ਕੋਈ ਅ ਗੁਰਦੁਆਰਾ ਕੋਈ ਮੰਦਿਰ ਮਤਲਬ ਅੱਛਾ ਲੱਗਦਾ। ਜਾਣਾ ਅਧਿਆ ਜਾਂਦੇ ਨੇ ਲੋਕੀ ਖੱਟੂ ਸ਼ਾਮ ਜੀ ਜਾਂਦੇ ਨੇ ਵੈਸ਼,
ਨਹੀਂ ਮੇਰਾ ਉਸ ਓਦਾਂ ਤੇ ਮੈਂ ਕਦੀ ਗਈ ਨਹੀਂ ਬਟ, ਉਸ ਤਰ੍ਹਾਂ ਮੇਰਾ ਮਨ ਹੈ ਲਾਈਫ ਚ ਇੱਕ ਵਾਰੀ ਮੈਂ ਵ੍ਰਿੰਦਾਵਨ ਜ਼ਰੂਰ ਜਾ ਚਾਹੁੰਦਾ ਕਿਉਂਕਿ ਮੈਂ ਪ੍ਰੇਮਾਨੰਦ ਜੀ ਤੋਂ ਬਹੁਤ, ਪ੍ਰੇਰਿਤ ਤੇ ਇੱਕ ਵਾਰੀ ਲਾਈਫ ਡਰੀਮ ਹੈ ਮੇਰਾ ਕਿ ਮੈਂ ਪ੍ਰੇਮਾਨੰਦ ਜੀ ਨੂੰ ਮਿਲਣਾ। ਕਿਉਂਕਿ ਉਹਨਾਂ ਨੇ ਮੇਰੀ ਲਾਈਫ ਕਾਫੀ ਹਦ ਤੱਕ ਮੈਨੂੰ ਲੱਗਦਾ ਚੇਂਜ ਹੋ ਗਈ ਆ ਉਹਨਾਂ ਨੂੰ ਸੁਣਨ ਤੋਂ ਬਾਅਦ,
ਅੱਛਾ ਨਹੀਂ ਤੇ ਬਹੁਤ ਵਧੀਆ ਗੱਲ ਫਿਰ,
ਨੋਨ ਵੈਜ ਵਗੈਰਾ ਖਾਂ, ਸੀ ਥੋੜਾ ਗੁੱਸਾ ਵੀ ਸੀ ਜੋ ਤੇ ਉਹ ਨੂੰ ਸੁਣਿਆ ਇਹ ਸਭ ਕੁੱਛ ਹੋਰ ਤਾਂ ਨੋਨ ਵੈਜ ਚੱਕ, ਛੋੜਤਾ ਕਿਸੇ ਨੂੰ ਮਤਲਬ ਹ ਨੀ ਕਰਦੀ ਮਤਲਬ ਬੜਾ ਸੋਚ ਸਮਝ ਕੇ ਬੋਲਦੀ ਹਾਂ। ਕਿ ਮੇਰੇ ਵਦਨ ਕਿਸੇ ਕੋਈ ਦਿਲ ਨਾ ਦੁਖੇ, ਉਹਨਾਂ ਤੋਂ ਮੈਂ ਪ੍ਰੇਰਿਤ ਹਾਂ ਉਹਨਾਂ ਤੋਂ ਮੈਂ ਪ੍ਰੇਰਿਤ,
ਠੀਕ ਹੈ ਹੋਣਾ ਹੋਣਾ ਚਾਹੀਦਾ ਕੋਈ ਐਸਾ ਇਨਸਾਨ ਹੋਣਾ ਚਾਹੀਦਾ ਜਿੰਦੇ, ਅਸੀ ਥਰੂ ਆਪਣੇ ਆਪ ਨੂੰ ਬਦਲ ਸਕੀਏ। ਤੇ ਤੁਸੀਂ ਬਦਲਿਆ ਆਪਣੇ ਆਪ ਨੂੰ ਬਹੁਤ ਅੱਛਾ, ਅੱਛੀ ਗੱਲ ਨਹੀਂ ਬਹੁਤ ਅੱਛਾ ਕਰਨਾ ਚਾਹੀਦਾ। ਹੋਰ ਤੇ ਇਕੱਲੇ ਬਹਿ ਕੇ ਕੀ ਕਰਦੇ ਹੋ ਤੁਸੀਂ? ਜਦੋਂ ਬਿਲਕੁਲ ਇਕੱਲੇ ਬੈਠੇ ਹੁੰਦੇ ਹੋ,
ਕੁਛ ਖ਼ਾਸ ਨੀ ਫੋਨ ਯੂਜ ਕਰਦਿਆਂ ਜਾਂ ਮ ਪੈਟ ਹੈ ਪੈਟ ਨਾਲ ਲਾਡੀ ਵਗੈਰਾ ਕਰਦੀ ਆ
ਪਰ ਮੇਨ ਫ ਫੋਨ ਦਾ ਤੇ ਇਹਵੇ ਨਾ ਫੋਨ ਤੇ ਅੱਜ-ਕੱਲ ਸਾਰਿਆਂ ਦਾ ਹੀ ਇੱਕ ਮਹੱਤਵਪੂਰਨ, ਣੇ ਹਿੱਸਾ ਬਣ ਚੁੱਕਿਆ। ਕਿ ਅਸੀਂ ਵਹਲੇ ਵੀ ਬੈਠੇ ਆਗੇ ਨਾ ਅਸੀਂ ਬੋਰ ਨੀ ਹੋ ਸਕਦੇ ਅਸੀਂ ਫੋਨ ਚਲਾ ਲਈਏ। ਉਹਦੇ ਚ ਫਿਰ ਟਾਈਮ ਕਿੱਦਾਂ ਬੀਤਦਾ ਪਤਾ ਹੀ ਨਹੀਂ ਚੱਲਦਾ।
ਹਾਂਜੀ,
ਫੋਨ ਦਾ ਤੇ ਹੈ ਵੀ ਬਾਕੀ ਫਿਰ ਵੀ ਬੰਦਾ ਕਹਿੰਦਾ ਇੱਕ ਹੱਦ ਤੱਕ ਹੀ ਫੋਨ ਦੇਖਿਆ ਜਾਂਦਾ ਉਸ ਤੋਂ ਬਾਅਦ, ਤੇ ਬੰਦਾ ਕਹਿੰਦਾ ਹੁਣ ਬਸ ਅੱਖਾਂ ਹੀ ਪੀੜ ਹੋਣ ਲੱਗ ਜਾਂਦੀਆਂ ਨਾ ਜਿਆਦਾ ਟੀ ਵੀ ਵੇਖਿਆ ਜਾਂਦਾ ਨਾ,
ਫੋਨ ਤੋਂ ਬਾਅਦ ਦੂਸਰਾ ਔਪਸ਼ਨ ਹੈ ਮੇਰਾ ਪੈਟ ਹੈ। ਮੇਰੇ ਬੱਚਿਆਂ ਵਾਂਗ ਉਹਨੂੰ ਮੈਂ ਉਹਦੇ ਨਾਲ ਫਿਰ ਲਾਡੀਆਂ ਕਰ ਲੈਦੀ ਆ। ਉਸ ਤੋਂ ਉੱਪਰ ਕੁਛ ਨੀ ਹੈ ਹਾਂਜੀ
ਤੇ ਕੁਕਿੰਗ ਵਗੈਰਾ
ਕੁਕਿੰਗ ਦਾ ਹਾਂਜੀ ਹੈ ਸ਼ੌਕ
ਅੱਛਾ ਸ਼ੌਕ ਹੈ ਕੁਛ ਐਸਾ ਜੋ ਤੁਹਾਨੂੰ ਬਹੁਤ ਅੱਛਾ ਬਣਾਉਣਾ ਆਉਂਦਾ ਔਰ ਲਾਈਕ
ਵਾਇਟ ਸੋਸ ਪਾਸਤਾ ਮੈਨੂੰ ਬਹੁਤ ਅੱਛਾ ਘਰ ਦੇ ਹੁਤ ਲਾਈਕ ਕਰਦੇ ਨੇ ਪਾਸਤਾ
ਬਹੁਤ ਅੱਛੀ ਗੱਲ ਏ
ਹਾਂਜੀ ਉਹ ਵੀ ਮੈਂ ਘਰ ਆਪੇ ਹੀ ਬਣਾਉਂਦੀ ਹਾਂ ਉਸ ਰੈਸਪੀ ਵਗੈਰਾ ਵੀ ਮਤਲਬ ਸਿੱਖੀ ਤੇ ਹੁਣ ਆ ਗਈ ਹੈ ਬਹੁਤ ਈਜ਼ੀ ਹੈ ਬਣਾਉਣਾ ਵਾਇਟ ਸੋਸ ਪਾਸ
ਅੱਛਾ ਮੈਨੂੰ ਦੱਸੋ ਕੁਛ ਕਿੱਦਾਂ
ਜ਼ਿਆਦਾ ਹੀ ਉਹ ਨਾ ਉੱਥੇ ਅਹ ਲਸਣ ਹੁੰਦੇ ਨਾ ਉਹਨੇ ਛੋਟੇ ਛੋਟੇ ਫਿਫਟੀ ਲਸਣ ਲੈ ਲਓ ਛੋਟੇ ਛੋਟੇ ਚੋਪ ਕਰ ਦੋ ਉਹਨੂੰ ਬਟਰ ਵਿੱਚ ਉਹਨੂੰ ਥੋੜਾ ਹਲਕਾ ਜਿਹਾ ਫਰਾਈ ਕਰਨਾ ਮਤਲਬ ਜਿੱਦਾਂ ਭੁੰਦੇ ਟਾਈਪ ਤਾਂ ਉਹ ਕਰਨਾ ਆ ਉਸ ਤੋਂ ਬਾਅਦ ਹਾਂਜੀ ਬਰਾਊਨ ਬਰਾਊਨ ਚੀ ਬਿਲਕੁਲ ਉਸ ਤੋਂ ਬਾਅਦ ਉਹਦੇ ਵਿੱਚ ਤੁਸੀਂ ਅਨੀਅਨ ਪਾ ਦੋ ਰੈਡ ਬੈਲ ਪੇਪਰ ਯਲੋ ਬੈਲ ਪੇਪਰ ਰੈਡ ਸ਼ਿਮਲਾ ਮਿਰਚ ਯਲੋ ਸ਼ਿਮਲਾ ਮਿਰਚ ਪਾ ਲੋ
ਅੱਛਾ ਤੇ ਓਨੀਅਨ ਕੀ ਲੰਬੇ ਲੰਬੇ ਕੱਟਣੇ ਨੇ ਹੈ ਬਰੀਕ ਬਰਾਕ
ਜਿੱਦੋਂ ਤੜਕੇ ਟਾਈਪ ਹੁੰਦੇ ਨੇ ਨਾ ਹਾਂਜੀ ਹਾਂਜੀ ਉਸ ਤੋਂ ਬਾਅਦ ਉਹਨਾ ਨੂੰ ਮਿਕਸ ਕਰਲੋ ਜਿਦ ਤੁਸੀਂ ਕਰੰਚੀ ਖਾਂਦੇ ਹੋ ਠੀਕ ਕ ਮੈਂ ਤੇ ਪੂਰੇ ਕੁੱਕ ਬੋਇਲ ਕੁੱਕ ਖਾਣੀ ਹਾਂ ਮਤਲਬ ਕੜਾਚ ਕੜਾਚ ਵਾਲਾ ਮੈਨੂੰ
ਅੱਛਾ-ਅੱਛਾ।
ਉਹਨੂੰ ਅੱਛੇ ਕਰਲ ਲੋ ਤੁਸੀਂ ਕੁੱਕ ਕਰ ਲਓ ਉਸ ਤੋਂ ਬਾਅਦ ਉਹਦੇ ਵਿੱਚ ਪਾ ਲਓ ਅਮੂਲ ਦੀ ਫਰੈਸ਼ ਕਰ੍ਰੀਮ ਆਂਦੀ ਹੈ ਬਿਮਾਰ ਕਿੱਤੋਂ ਵੱਡਾ ਪੈਕ ਮਿਲਦਾ ਵਨ ਕੇ ਜ ਵਾਲਾ ਉਹ ਹਾਂ ਉਹ ਪਾਲੋ ਉਹਦੇ ਵਿੱਚ
ਸਾਰਾ ਪੈ ਜਾਂਦਾ ਉਹ?
ਹਾਂਜੀ ਸਾਰਾ ਮਤਲਬ ਕੁਆਆਂਟਿਟੀ ਦੇ ਹਿਸਾਬ ਨਾਲ ਜਿੰਨੇ ਖਾਣ ਵਾਲੇ ਨੇ। ਜੇ ਇੱਕ ਪੂਰਾ ਪੈਕੇਟ ਪਾਸਤਾ ਦਾ ਹੈ ਤੇ ਫਿਰ ਇੱਕ ਪੈ ਜਾਂਦਾ ਹੈ।
ਅੱਛਾ ਜੀ ਠੀਕ ਹੈ।
ਉਸ ਤੋਂ ਬਾਅਦ ਉਹਦੇ ਵਿੱਚ ਤੁਸੀਂ ਇੱਕ ਗਲਾਸ ਪਾਣੀ ਪਾਲੋ ਇੱਕ ਗਿਲਾਸ ਦੁੱਧ ਪਾਲ ਲੋ। ਜੇ ਤੁਹਾਨੂੰ ਕੁਆਂਟਿਟੀ ਲੱਗਦੀ ਜ਼ਿਆਦਾ ਮਤਲਬਥਿੱਕ ਥਿੱਕ ਹੋਣੇ ਚਾਹੀਦੇ ਜ਼ਿਆਦਾ ਪਤਲਾ ਵੀ ਨਹੀਂ ਜ਼ਿਆਦਾ ਥਿੱਕ ਵੀ ਨਹੀਂ।
ਨੋਰਮਲ ਨੋਰਮਲ।
ਹਾਂਜੀ ਉਸ ਤੋਂ ਬਾਅਦ ਤੁਸੀਂ ਉਹਦੇ ਚ ਉਹਨੂੰ ਮਤਲਬ ਜਦੋਂ ਬੋਇਲ ਹੋ ਜਾਏਗਾ ਤੇ ਜਿਹੜਾ ਪਾਸਤਾ ਹੁੰਦਾ ਤੁਸੀਂ ਬੋਇਲ ਕੀਤਾ ਹੈਗਾ ਉਹਦੇ ਵਿੱਚ ਪਾ ਦੋ ਫਿਰ ਓਰੀਗਨੋ ਚੀਲੀ ਫਲੇਕਸ ਵਗੈਰਾ ਪਾ ਲੋੋ ਨਮਕ ਆਪਣੇ ਹਿਸਾਬ ਨਾਲ ਸਭ ਕੁਛ ਪਾ ਲ ਲੋ। ਹਾਂਜੀ ਉਸ ਤੋਂ ਬਾਅਦ ਉਹਨੂੰ ਤੁਸੀਂ ਜਦੋਂ ਬੋਆਇਲ ਹੋ ਜਾਏਗਾ ਉਸ ਤੋਂਅਦ ਤੁਸੀਂ ਇਹਨੂੰ ਦੇਖ ਲੋ ਟੇਸਟ ਟੇਸਟ ਕਰਕੇ ਸਰਵ ਕਰ ਲੋ ਜ਼ਿਆਦਾ ਥਿੱਕ ਵੀ ਨਾ ਹੋਏ ਬਾਕੀ ਚੀਜ਼ ਸਲਾਈਸ ਪਾਣੀ ਚੀਜ਼ ਸਲਾਈਸ ਪਾ ਲ ਲੋ। ਹਾਂਜੀ।
ਵਧੀਆ ਫਿਰ ਤੇ ਦੇਖਾਂਗੇ ਟਰਾਈ ਟਰਾਈ ਕਰਾਂਗੇ ਇੱਕ ਵਾਰੀ। ਨਹੀਂ ਅੱਛਾ ਬੱਚੇ ਇਹ ਚੀਜ਼ਾਂ ਜ਼ਿਆਦਾ ਬੱਚੇ ਇਹ ਚੀਜ਼ਾਂ ਜ਼ਿਆਦਾ ਮੰਗਦੇ ਆ ਨਾ ਉਹਨਾਂ ਨੂੰ ਜ਼ਿਆਦਾ ਅੱਛਾ ਲੱਗਦਾ ਹੈਗਾ ਹੇ ਚਲੋ ਠੀਕ ਹੈ ਮੇਰੀ ਕੋਲ ਆ ਰਹੀ ਮੈਂ ਕਰਦੀਆਂ ਓਕੇ ਸਤਿ ਸ੍ਰੀ ਅਕਾਲ।
ਬਾਏ ਸਤਿ ਸ੍ਰੀ ਅਕਾਲ ਜੀ।